ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ?
ਤੇ ਆਏ ਤੁਸੀ ਦਸੌ ਈ।
ਵਧੀਆ ਜੀ।
ਬਸ ਅਸੀ ਤਾਂ ਫ੍ਰੀ ਸੀ। ਤੁਸੀਂ ਰੋਟੀ-ਰੁਟੀ ਖਾ ਲਈਏ?
ਰੋਟੀ ਖਾਣੀ ਹੈ ਹਜੇ ਤੇ ਚਾਹ ਪੀ ਰਹੀ ਆਂ।
ਹੁਣ ਚਾਹ ਪੀ ਰੇ ਹੋ ਈ?
ਹਾਂਜੀ।
ਅੱਛਾ ਗਰਮੀ ਚ ਵੀ ਚਾਹ ਪਸੰਦ ਹੈ ਤੁਹਾਨੂੰ?
ਮੈਨੂੰ ਬਹੁਤ ਪਸੰਦ ਆ। ਜਦੋਂ ਮਰਜੀ ਬੁਲਾਲੌ ਮੌਂਨੁਂ।
ਚਾ?
ਹਾਂਜੀ।
ਮੈਂ ਬਸ ਕਈ ਮੈਂ ਪਹਿਲੀ ਵਾਰ ਸੁਣਿਆ ਵੀ ਸ਼ਹਿਰ ਚ ਲੋ ਚਾਹ ਇਨੀ ਪਸੰਦ ਹੈ। ਜਿੰਨੇ ਵੀ, ਮੈਂ ਬਹੁਤ ਘੱਟ ਚਾ ਵੀ ਮੈਂ ਪੀਂਦੀਯੌ ਮੇਰੀ ਜਾਂ, ਮੈਂ ਤੇ ਸਵੇਰੇ-ਸਵੇਰੇ ਪੀਨੀ ਹਾਂ।
ਅੱਛਾ ਜੀ, ਤੇ ਕੌਫੀ? ਤੇ ਪੀੇਨੇ ਕੀ ਹੋ ਤੁਸੀਂ?
ਬਸ, ਪਾਣੀ ਹੀ ਪੀਨੀ ਆਈ।
ਅੱਛਾ ਹੀ।
ਹਾਂਜੀ, ਤੁਸੀਂ ਦੱਸੋ ਜੀ? ਰੋਟੀ ਐਨੀ ਲੇਟ ਖਾਂਓਗੇ ਤੁਸੀਂ ਹ ਤਾਂ ਸਾਢੇ ਬਾਰਾਂ ਹੋਗੇਏ।
ਨਹੀਂ ਮੈਂ ਸਵੇਰ ਦੀ ਤਾਂ ਖਾਧੀ ਹੋਈ ਆ, ਦੁਪਹਿਰ ਦੀ ਕਹਿ ਰਹੀ ਆਂ।
ਅੱਛਾ ਜੀ।
ਤੁਸੀਂ ਖਾ ਲਈ ਸਵੇਰ ਦੀ?
ਸਵੇਰ ਤਾਂ ਅਸੀਂ ਖਾ ਲੇਨੇ ਟਾਈਮ ਨਾਲ, ਦੁਪਹਿਰ ਨੂੰ ਤਾਂ ਬਹੁਤ ਟਾਈਮ ਲੱਗ ਸਾਨੂੰ। ਦੋ-ਤਿੰਨ ਵਜੇ ਤਾਂ ਆਮ ਗੱਲ ਹੋਈ। ਜਾਂਦੀ ਏ।
ਯਾ ਫਿਰ, ਮੈਂ ਵੀ ਡੇਢ ਕੁ ਵਜੇ ਖਾਊਂਗੀ।
ਅੱਛਾ ਈ, ਤੁਸੀਂ ਫਿਰ ਘਰ ਦੇ ਕੰਮ ਕਰ ਲਈਏ?
ਮੈਂ ਕੀ ਕਰਨਾ ਸੀ, ਮੈਂ ਤਕ ਨਹੀਂ ਕੀਤੀ। ਮੈਂ ਕਾਰਦੀ , ਮੈਂ ਕਾਰਦੀ ਨੀ।
ਨਾ ਕਿਉਂ, ਕਰਦੇ ਕੰਮ ਨੀ ਕਰਦੇ, ਪਸੰਦ ਨਹੀਂ ਕਰਨੇ?
ਹੂੰ ਮੈਂ ਮਤਲਬ ਕਿ ਪ੍ਰਬਲਮ ਦੇ ਮੰਮੀ ਹ ਤੁਹਾਨੂੰ ਹੀ ਕਰ ਲੇਣੀ
ਹੋ ਤੁਸੀਂ ਤੇ ਮੰਮੀ ਕੱਲਿਓ ਜੀ
ਨਹੀਂ ਮੇਰੀਆਂ ਭੈਣਾਂ ਵੀ ਆ
ਅੱਛਾ ਤਾਂ ਹੇ
ਹੂੰ ਮੈਂ ਓਦਾਂ ਰਾਤ ਨੂੰ ਕਰ ਲੈਂਦੀ ਹੁੰਦੀ ਆ ਕਦੇ ਕਦੇ ਸਿਰਫ਼ ਰਾਤ ਨੂੰ ਸਵੇਰੇ ਉੱਠ ਕੇ ਤਾਂ ਮੈਂ ਕਰ ਹੀ ਨੀ ਸਕਦੀ ਮਤਲਬ ਮੈਨੂੰ ਆਦਤ ਹੀ ਨ ਨਹੀਂ ਹੈਗੀ ਕਿ ਮੈਂ ਸਵੇਰੇ ਸਵੇਰੇ ਕੰਮ
ਭੈਣਾਂ ਵੱਡੀਆਂ ਹੋਣੀਆਂ ਤੁਹਾਡੇ ਤੋਂ
ਇੱਕ ਵੱਡੀ ਹੈ।
ਫੇਰ ਤਾਂ ਹੀ ਵੱਡੀ ਹੋਈ ਜੀ ਭੈਣਾਂ ਹੁੰਦੀਆਂ ਨੇ ਫਿਰ ਵੀ ਬਰੋਬਰ ਬਰੋਬਰ ਕੰਮ ਆ ਜਾਂਦਾ ਸਾਰਿਆਂ ਨੂੰ ਨਾ ਹਾਂ ਤਾਂ ਕਰਕੇ ਜੇ ਇਕੱਲੇ ਮੰਮੀ ਹੁੰਦੇ ਨੇ ਫਿਰ ਆਪਾਂ ਸਾਰਾ ਕੁਛ ਕਰਾਉਦੇ ਆ
ਹਾਂਜੀ ਪਰ ਮੈਂ ਤਾਂ ਘੱਟ ਕਰ ਵੀ
ਕੋਈ ਨੀ ਜੀ ਘਰਦੇ ਕੰਮ ਵੈਸੇ ਇਨੇ ਹੁੰਦੇ ਨੀ ਥੋੜੇ ਬਹੁਤੇ ਹੁੰਦੇ ਨੇ ਘੱਟ ਵੱਧਦਾ ਕੀ ਚੱਕਰ ਹੁੰਦਾ, ਜਿਹੜਾ ਕੰਮ ਕਰ ਲਿਆ ਕਰ ਲਿਆ ਜਿਹੜਾ ਉਥ ਹੁਣ ਘਰ ਦੇ ਕੰਮਾਂ ਭਾਂਡੇ ਹੋ ਜਾਂਦੇ ਰੋ ਫੇਰ ਚਾਹ ਪਾਣੀ ਕਰਕੇ ਫ਼ੇਰ ਉਹਨੇ ਉਹ ਭਾਂਡੇ ਹੋ ਜਾਣਗੇ
ਕਿਹੜਾ ਕੰਮ ਜਿਆਦਾ ਕਰਨਾ ਪੈਂਦਾ।
ਹੋਰ ਝਾੜੂ ਪੋਚਾ ਹੀ ਹੁੰਦਾ ਜੀ।
ਨਹੀਂ ਪਸੰਦ ਕੀ ਆ ਜ਼ਿਆਦਾ ਝਾੜੂ ਪੋਚਾ ਮੈਨੂੰ ਨੀ ਲੱਗਦਾ ਕਿਸੇ ਨੂੰ ਪਸੰਦ ਹੋਊਗਾ।
ਨਹੀਂ ਨਹੀਂ ਝਾੜੂ ਮੈਨੂੰ ਪਸੰਦ ਨੀ ਹੈ ਮੈਂ ਤੁਸੀਂ ਕਿਹੜਾ ਕੰਮ ਜਿਆਦੇ ਕਰਨਾ ਮੈਂ ਕਿਹਾ ਝਾੜੂ ਪੋਚਿਆ ਹੀ ਕਰਦੀ ਹ ਜ਼ਿਆਦੇ ਤਾਂ। ਹ ਮੈਨੂੰ ਪਸੰਦ ਆ ਕਿ ਕਿਹੜਾ ਕੰਮ ਕਰਨਾ ਆਂ। ਕਹੋ ਕੰਮ ਆ ਰੋਟੀ ਟੁਕਾ ਲਾ ਠੀਕ ਆ।
ਅੱਛਾ ਤੇ ਕਿਹੜਾ ਬਿਲਕੁਲ ਨੀ ਪਸੰਦ ਪਰ ਕਰਨਾ ਪੈਂਦਾ।
ਮੈਨੂੰ ਅਹ ਮੈਨੂੰ ਬਿਲਕੁਲ ਨੀ ਪਸੰਦ ਹੈਗਾ ਦੁਪਹਿਰ ਨੂੰ ਰੋਟੀ ਲਾਣਾ।
ਅੱਛਾ। ਗਰਮੀ ਕਰ ਗਈ ਆ ਉਦਾ
ਨਹੀਂ ਸ਼ੁਰੂ ਤੋਂ ਹੀ ਆ ਗਰਮੀ ਠੰਡ ਦਾ ਕੋਈ ਚੱਕਰ ਨਹੀਂ। ਦੁਪਹਿਰ ਨੂੰ ਮੈਨੂੰ ਕੋਈ ਉਹ ਵੀ ਕੰਮ ਕਹਿ ਦਓ ਕੱਪੜੇ ਤੁਹਾਨੂੰ ਕਹਿ ਦਓ ਝਾੜੂ ਪੁੱਛਦਾ ਮੈਂ ਕੋਈ ਵੀ ਕੰਮ ਕਰ ਲਉ ਪਰ ਦੁਪਹਿਰ ਨੂੰ ਰਸੋਈ ਚ ਖੜ੍ਹ ਕੇ ਰੋਟੀਆਂ ਲਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ
ਅੱਛਾ ਓਦਾਂ ਰੋਟੀਆਂ ਨੀ ਬ ਮਤਲਬ ਓਦਾਂ ਰੋਟੀਆਂ ਲਾਉਣੀਆਂ ਪਸੰਦ ਆ ਪਰ ਦੁਪਹਿਰੇ ਲਾਣੀਆਂ ਨੀ
ਦੁਪਹਿਰ ਨੂੰ ਬ ਕੋਲ ਪਤਾ ਹੀ ਨਹੀਂ ਉਸ ਸਵੇਰ ਦਾ ਪਤਾ ਹੁੰਦਾ ਰੋਟੀ ਲਾਣੀ ਆ ਦੇਣੀ ਆ ਸ਼ਾਮ ਦਾ ਪਤਾ ਹੁੰਦਾ। ਦੁਪਹਿਰ ਨੂੰ ਕੋਈ ਪਤਾ ਹੀ ਨਹੀਂ ਹੁੰਦਾ।
ਅੱਛਾ ਫਿਰ ਦੁਪਹਿਰ ਨੂੰ ਕੀ ਕਰਦੇ ਹੁੰਦੇ।
ਦੁਪਹਿਰ ਨੂੰ ਬਸ ਹੁਣ ਸਾਰੇ ਕੰਮ ਕਰਕੇ ਹੁਣ ਫ੍ਰੀ ਹੋ ਗਏ, ਹੁਣ ਕੁਝ ਟੀਵੀ ਟੂਵੀ ਦੇਖ ਲਾਂਗੇ ਫਿਰ ਸੋ ਜਾਂਗੇ।
ਤੇ ਆ ਦੁਪਹਿਰੇ ਤਾਂ ਰੈਸਟ ਹੋਣੀ ਚਾਹੀਦੀ ਆ।
ਹਾਂ, ਨਹੀਂ ਦੁਪਹਿਰ ਨੂੰ ਵੈਸੇ ਵੀ ਅਸੀਂ ਰਾਤ ਨੂੰ ਸਾਜਰੇ ਸੌ ਜਾਂਨੇ ਆਂ ਸਵੇਰੇ ਵੀ ਲੇਟ ਉੱਠਦੇ ਆਂ ਨਾ। ਤਾਂ ਕਰਕੇ ਸਾਨੂੰ ਐਨੀ ਆਦਤ ਨੀ ਹੈਗੀ ਨ ਸਣਦੀ ਬਸ ਮੈਂ ਦੁਪਹਿਰ ਨੂੰ ਦਸ ਪੰਦਰਾਂ ਕੁ ਮਿੰਟ ਵੀ ਜੇ ਅੱਖ ਲੱਗ ਜੇ ਬਹੁਤ ਬਹੁਤ ਵੱਡਾ ਹੁੰਦਾ।
ਹੂੰ ਸਹੀ ਐ।
ਹੂੰ, ਟੀ ਵੀ ਦੇਖ ਲਿਆ ਫੋਨ ਦਾ ਵੀ ਨੀ ਇੰਨਾ ਹੈਗਾ ਹੁਣ ਤਾਂ।
ਹਾਂਜੀ।
ਵੈਸੇ ਆਰਾਮ ਆਰੂਮ ਕਰ ਲੈਂਨੇ ਆਂ।
ਹੋਰ ਕੋਈ ਐਸਾ ਕੰਮ ਹੈ ਜਿਹੜਾ ਸਿੱਖਣਾ ਚਾਹਣੇ ਬਟ ਹਜੇ ਕਦੇ ਕੋਸ਼ਿਸ਼ ਨਹੀਂ ਕੀਤੀ ਉਹ ਕਰਨ ਦੀ
ਮੈਂ ਹਜੇ ਪੇਂਡੂ ਕੰਮ ਹੀ ਨੇ ਜੀ ਜਿਵੇਂ ਕਰੋਸ਼ੀਆ ਬੁਣਨਾ ਸਿੱਖਣਾ ਜੇ ਮੈਨੇ ਕਢਾਈ ਕੱਢਣੀ ਸਿੱਖਣੀ ਆ।
ਕੀ ਸਿਖਣੀ ਆ ਪੜ੍ਹਾਈ?
ਕਢਾਈ ਕਢਾਈ।
ਕਢਾਈ ਕਢਾਈ ਓਕੇ ਮੈਂ ਕਿਹਾ ਪੜਾਈ ਤਾਂ ਤੁਸੀਂ ਕਰ ਲੀ ਹੋਣੀ ਹਨਾ।
ਕਢਾਈ
ਚਲੋ ਵਧੀਆ, ਇਹ ਕਦੋਂ ਸਿੱਖਣਾ?
ਇਹ ਸਿੱਖਣਾ ਹਜੇ ਅਸੀਂ ਘਰ ਤੋਂ ਫਰੀ ਈ ਨੀ ਹੋ ਰਹੇ, ਟਾਈਮ ਨੀ ਹੈਗਾ ਬਾਹਰ ਜਾਣ ਦਾ।
ਇਹ ਤੁਸੀਂ ਘਰੇ ਵੀ ਸਿੱਖ ਸਕਦੇ ਆਂ।
ਸਿਖਦੇ ਆ ਵੀ ਫੋਨ ਤੇ ਦੇਖ ਲੈਂਨੇ ਆ। ਪਰ ਵਿਹੜੇ ਬੂਹੜੇ ਚ ਜਾ ਕੇ ਕਿ ਆਂਢ-ਗੁਆਂਢ ਚ ਜੀ ਜਿਹੜੇ ਇਨਸਾਨ ਨੂੰ ਆਂਦੀ ਹੋਵੇ, ਉਹ ਤੋਂ ਬਹਿ ਕੇ ਸਿੱਖਣਾ ਠੀਕ ਰਹਿੰਦਾ।
ਹਾਂ, ਇਹ ਵੀ ਜਿੱਦਾਂ ਆਪਾਂ ਕੋਈ ਗਲਤੀ ਕਰਦੇ ਬੰਦਾ ਨਾਲ ਹੀ ਦੱਸ ਦਿੰਦਾ ਹਨਾ।
ਨਾਲੇ ਜਿਹੜੇ ਪਹਿਲਾਂ ਆਲੇ ਹੁੰਦੇ ਨੇ, ਉਹ ਤਰੀਕੇ ਨਾਲ ਫੋਨ ਤੇ ਤੁਸੀਂ ਸਰਚ ਕਰਲੋ ਤੁਹਾਨੂੰ ਇੱਕ ਵੀਡੀਓ ਆਜੂਗੀ ਸਾਹਮਣੇ ਪਤਾ ਨੀ ਲੱਗੂਗਾ ਵੀ ਕਿਵੇਂ ਕੀ ਚੱਲ ਰਿਹਾ। ਕਿਉਂਕਿ ਜੇ ਪਹਿਲਾਂ ਕਦੇ ਨਾ ਕੀਤ ਕੀਤਾ ਹੋਵੇ, ਜਿਹੜੀ ਪਹਿਲਾਂ ਚੀਜ਼ ਹੱਥ ਲੱਗੀ ਹੋਈ ਹੋਵੇ ਨਾ ਫੇਰ ਉਹ ਕਰਨੀ ਸੌਖੀ ਹੁੰਦੀ ਆ।
ਹੂੰ ਏਦਾਂ ਆ ਵੀ ਆਪਾਂ ਸਿੱਖਿਆ ਹੋਵੇ, ਪਰ ਜੇ ਆਪਾਂ ਉਹੀ ਸਿੱਖਿਆ ਤਾਂ ਹੁਣ ਹੈਗਾ ਪਰ ਆਪਾਂ ਨੂੰ ਹੁਣ ਨਵੇਂ- ਨਵੇਂ ਢੰਗ ਚਾਹੀਦੇ ਵੀ ਕਿਹੜੇ ਢੰਗ ਨਾਲ ਇਹਨੂੰ ਬਣਾਈਏ, ਹਨਾ ਉਹ ਆਪਾਂ ਯੂਟਿਊਬ ਤੋਂ ਦੇਖ ਸਕਦੇ।
ਹਾਂ ਯੂਟਿਊਬ ਹੁਣ ਐਂ ਵੀ ਜੇ ਤੁਹਾਨੂੰ ਆਹ ਚੀਜ਼ ਆਂਦੀ ਹੋਵੇ ਯੂਟਿਊਬ ਤੁਹਾਨੂੰ ਤਰੀਕਾ ਹੋਰ ਵਧੀਆ ਮਿਲ ਜਾਂਦਾ ਵੀ ਕੋਈ ਡਿਜ਼ਾਇਨ ਬਣਾਣਾ ਜਾਂ ਕੋਈ ਹੋਰ ਤਰੀਕਾ ਪਰ ਜੇ ਹੁਣ ਤੁਸੀਂ ਕਦੇ ਚੀਜ਼ ਹੱਥ ਚ ਫੜੀਏ ਨਾ ਹੋਵੇ ਫਿਰ ਉਹ ਯੂਟਿਊਬ ਤੋਂ ਸਮਝ ਨਹੀਂ ਆਂਦੀ ਛੇਤੀ।
ਹੂੰ, ਇਹ ਵੀ ਆ।
ਹੂੰ, ਯੂਟਿਊਬ ਤੋਂ ਬਾਅਦ ਤਾਂ ਹੀ ਫਾਇਦਾ ਤੁਹਾਨੂੰ ਆਣੀ ਚਾਹੀਦੀ ਹੈ ਪਹਿਲਾਂ ਫੇਰ ਹੀ ਯੂਟਿਊਬ ਤੋਂ ਮਦਦ ਮਿਲ ਸਕਦੀ ਏ।
ਹੂੰ।
ਹੂੰ, ਤੁਹਾਨੂੰ ਕੀ ਪਸੰਦ ਏ।
ਮੈਨੂੰ ਮੈਨੂੰ ਕੀ ਪਸੰਦ ਆ। ਮੈਨੂੰ ਬਸ ਮੇਰਾ ਮੂਡ ਸਹੀ ਹੋਵੇ, ਮੈਂ ਕੁਛ ਵੀ ਕਰ ਲੈਂਣੀ ਹਾਂ।
ਸੂਟ ਸਾਟ ਸ਼ੌਂਕ ਹੈਗੇ ਨੇ ਬਣਾਵੇ ਮਤਲਬ ਸੂਟ
ਨਹੀਂ ਇਹ ਨਹੀਂ, ਏਦਾਂ ਦੇ ਕੰਮ ਇਹ ਤਾਂ ਮੈਨੂੰ ਮੈਂ ਸਿਰਫ ਤਰਪਾਈਆਂ ਕਰ ਸਕਦੀ ਹਾਂ, ਪਾਨੇ ਤਾਂ ਪਸੰਦ
ਜਿਵੇਂ ਮਤਲਬ ਹੁਣ ਆਪਾਂ ਕਹਿ ਦਈਏ ਅ ਫਰੋਕ ਵਗੈਰਾ ਹੋ ਗਈ, ਕੋਈ ਪਲਾਜ਼ੋ ਪਜਾਮੇ ਹੋ ਗਏ, ਐਵੇਂ ਦੇ ਕੱਪੜੇ ਪਾਉਣੇ ਪਸੰਦ ਨੇ।
ਹਾਂਜੀ, ਏਦਾਂ ਦਾ ਪਾਂਦੀ ਰਹਿੰਦੀ ਮੈਂ। ਪਰ ਕਰਨੇ ਬਣਾਉਣੇ, ਇੱਕ ਮੈਨੂੰ ਸਿਲਾਈ ਵਿੱਚ ਚ ਸੀਨ ਲਾ ਲੈਂਦੀ ਮੈਂ, ਤੇ ਫਿਰ ਤਰਪਾਈ ਕਰ ਲੈਂਣੀ ਆ।
ਸਾਡੇ ਇੱਧਰ ਉਧਰ ਚੱਕਰ ਕੀ ਸਾਡੇ ਸਿਖਾਣੇ ਵਾਲੇ ਬਹੁਤ ਨੇ ਨਾ, ਤਾਂ ਜਦ ਵੀ ਕਿਸੇ ਕੋਲ ਟਾਈਮ ਮਿਲਦਾ ਵਿਹਲੇ ਹੁੰਦੇ ਹਾਂ, ਮੌਕਾ ਮਿਲਦਾ ਤਾਂ ਜਾਣਾ ਸੌਖਾ ਰਹਿੰਦਾ।
ਹਾਂਜੀ।
ਤਾਂ ਕਰਕੇ ਜੇ ਖੁੱਦ ਸਿੱਖਣਾ ਹੋਵੇ ਤਾਂ ਕਿਸੇ ਇੱਕ ਬੰਦੇ ਕੋਲ ਜਾਣਾ ਪੈਂਦਾ ਪਰ ਪਿੰਡਾਂ ਦਾ ਇਹ ਆ ਬੀ ਜੇ ਤੁਸੀਂ ਸਿੱਖਣਾ ਤੁਸੀਂ ਕਿਸੇ ਕੋਲ ਵੀ ਜਾ ਕੇ ਸਿੱਖ ਸਕਦੇ ਹੋ।
ਹਾਂਜੀ ਇਹ ਵੀ ਆ
ਦੂਰ ਸ਼ਹਿਰਾਂ ਚ ਔਖਾ ਹੁੰਦਾ ਹੋਣਾ।
ਹੁੰ ਮੈਨੂੰ ਓਦਾਂ ਇਹ ਹੁੰਦਾ ਜਿੱਦਾਂ ਮੈਂ ਫੋਨ ਚੋਂ ਨਾ ਆਪਣੀ ਮਤਲਬ ਕਿ ਕਮਿਊਨੀਕੇਸ਼ਨ ਸਕਿੱਲ ਜਿਹੜੀਆਂ ਹੁੰਦੀਆਂ ਆਪਾਂ ਬੋਲਦੇ ਹਾਂ ਇੰਗਲਿਸ਼ ਵਿੱਚ ਉਹ ਮੈਂ ਬਹੁਤ ਸਿਖਦੀ ਹੁਨੀ ਵੀ। ਕਿੱਦਾਂ ਗੱਲ ਕਰਨੀ ਆ। ਕਿਹੜੇ ਸਿਨਟੈਂਸ ਕਿਦਾਂ। ਹਾਂਜੀ ਏਦਾਂ ਚੀਜ਼ਾਂ ਸਿੱਖਣ ਦਾ ਸ਼ੌਕ ਹ
ਹਾਂ ਅੱਛਾ ਜੀ
ਮਤਲਬ ਮੈਨੂੰ ਇਹ ਮੈਂ, ਨਵੀਂ ਤੋਂ ਨਵੀਂ ਕੋਈ ਚੀਜ਼ ਸਿੱਖ ਲਵਾਂ ਨਾ ਕਿਸੇ ਚੀਜ਼ ਦੀ ਮੈਨੂੰ ਉਹ ਗਿਆਨ ਮਿਲ ਜਾਵੇ ਕੋਈ ਫੋਨ ਤੋਂ ਮੈਂ ਦੇਖ ਖਦੀ ਰਹਿੰਦੀ ਹਾਂ।ਕਈ ਵਾਰ ਤਾਂ ਆਪਾਂ ਕਹਿੰਦੇ ਰੀਲਾਂ ਦੇਖਣੀਆਂ ਨਹੀਂ ਚੰਗੀਆਂ ਪਰ ਰੀਲਾਂ ਤੋ ਵੀ ਆਪਾਂ ਨੂੰ ਬਹੁਤ ਕੁਛ ਸਿੱਖ ਖਣ ਨੂੰ ਮਿਲ ਜਾਂਦਾ ਜੇ ਕੋਈ ਏਦਾਂ ਦੀ ਇਨਫੋਰਮੇਸ਼ਨ ਵਾਲੀ
ਮੈਂ ਤਾਂ ਜ਼ਿਆਦਾਤਰ ਫੋਨ ਤੇ ਬੁੱਕ ਵਗੈਰਾ ਪੜ ਪੜ੍ਹਦੀ ਹੁੰਨੀ ਹਾਂ ਮੈਂ, ਰੀਲਾਂ ਵੀ ਹੁਣ ਇੰਨੀ ਦੇਖਦੀ ਨੀ
ਬੁੱਕ ਕਿਹੜੀ ਪੜ੍ਹਦੇ ਤੁਸੀਂ ਕਿੱਦਾਂ
ਜਿਵੇਂ ਕਿ ਪੁਰਾਣੀਆਂ ਬੁੱਕਾਂ ਜਿਵੇਂ ਕਿ ਵੀਰ ਜੀ ਬੁਕ ਹੋ ਗੀ ਕੋਈ ਦੋਹੇ ਹੋ ਗਏ, ਲ ਉਹ
ਬੁੱਕਾਂ ਪੜ੍ਹਨੀਆਂ ਬਹੁਤ ਚੰਗੀ ਹੈਬਿਟ ਹੈ। ਕਹਿੰਦੇ ਜਿਹੜਾ ਬੰਦਾ ਜਿੰਨੀਆਂ ਕਾ ਪੜ੍ਹਦਾ ਨਾ ਉਹ ਓਨਾ ਵਧੀਆ ਉਹਦੇ ਲਈ ਸਾਨੂੰ ਬੁੱਕਾਂ ਤੋਂ ਬਹੁਤ ਕੁਛ ਮਿਲਦਾ
ਫ਼ੋਨ ਨਾਲ ਨਾ ਹੱਥ 'ਚ ਬੁੱਕ ਹੱਥ ' ਬੁੱਕ ਫੜ ਕੇ ਪੜ੍ਹਨੀ ਜ਼ਿਆਦਾ ਇੰਟਰਸਟਿੰਗ ਹੁੰਦੀ ਹੈ ਫੋਨ ਨਾਲੋਂ
ਹਾਂ ਇਹ ਸਹੀ ਗੱਲ ਆ ਫੋਨ ਤੋਂ ਤਾਂ ਫੋਨ ਚ ਓਦਾਂ ਕੋਈ ਨੋਟੀਫਿਕੇਸ਼ਨ ਆ ਗਈ ਕੋਈ ਸੋਚਣਾ, ਓਧਰ ਧਿਆਨ ਚੱਲਦਾ
ਹਾਂ ਬਸ
ਨਾਲੇ ਪ੍ਰੋਪਰ ਬੰਦੇ ਨੂੰ ਫੀਲ ਵੀ ਨਹੀਂ ਹੁੰਦਾ ਵੀ ਆਪਾਂ ਬੁੱਕ ਪੜ੍ਹਦੇ ਪਏ ਹਾਂ ਹਨਾ। ਬੁੱਕ ਵਾਲੀ ਫੀਲ, ਬੁਕ ਤੋਂ ਹੀ ਆਣੀ ਏ।
ਹ ਫੋਨ ਫੜ ਕੇ ਵੈਸੇ ਲੈ ਫੋਨ ਹੀ ਚਲਾ ਰਹੇ ਹਾਂ। ਚਾਹੇ ਉਹ ਚ ਕੰਮ ਹੀ ਕਰ ਰਹੇ ਹੋਈਏ ਹ
ਹਾਂਜੀ, ਏਦਾਂ ਹੀ ਹੈਗਾ।
ਹਾਂ ਫੋ ਫੋਨ ਵਾਲਾ ਉਹ ਚੀਜ਼ ਫੀਲ ਜਹਾ ਨਹੀਂ ਆਉਂਦਾ, ਵੀ ਬੁੱਕ ਪੜ੍ਹਨੀ ਆ ਤੇ ਬੁੱਕਾਂ ਹੱਥ ਚ ਹੋਣੀ ਚਾਹੀਦੀ ਆਂ।
ਹਾਂਜੀ
ਹਾਂ ਵੈਸੇ ਵੀ ਉਹ ਕੀ ਕਹਿੰ ਹਾਂਜੀ ਤੁ ਤੁਸੀਂ ਬੋਲੋ।
ਮੈਂ ਤਾਂਹੀ ਕਹਿੰਦੀ ਸੀ ਬੁੱਕਾਂ ਦਾ ਹੀ ਦੱਸਦੀ ਪਈ ਸੀ ਮੈਂ ਕਿਹਾ ਕੁਛ ਬੁੱਕ ਚ ਪੜ੍ਹਿਆ ਹੋਵੇ ਤੁਹਾਨੂੰ ਬਹੁਤ ਵਧੀਆ ਲੱਗਾ ਹੋਵੇ ਮੇਰੇ ਨਾਲ ਸ਼ੇਅਰ ਕਰਨਾ ਚਾਹਣੇ ਹੋਵੋ।
ਮੈਂ ਤਾਂ ਬੁੱਕਾਂ ਚ ਜ਼ਿਆਦਾਤਰ ਕਹਾਣੀਆਂ ਈ ਪੜ੍ਹਦੀ ਆਂ, ਜੇ ਮੇਰੇ ਕੋਲ ਜੇ ਮੈਂ ਫੋਨ ਤੇ ਬੁੱਕ ਪੜ੍ਹਨੀ ਹਾਂ ਤਾਂ ਮੇਰੇ ਕੋਲ ਕਹਾਣੀ ਪ ਪੜ੍ਹਨੀ ਚਾਹੂੰਗੀ।
ਅੱਛਾ ਜੀ। ਚਲੋ ਠੀਕ ਆ ਤੁਹਾਡੇ ਨਾਲ ਗੱਲ ਕਰ ਕੇ ਬਹੁਤ ਵਧੀਆ ਲੱਗਿਆ।
ਹਾਂਜੀ ਠੀਕ ਐ।
ਓਕੇ ਜੀ।
ਠੀਕ ਐ।